ਹਾਂਜੀ ਸ਼ਸ਼ ਸ਼੍ਰੀ ਅਕਾਲ ਜੀ।
ਸਸ ਸ੍ਰੀ ਕਾਲ ਅੰਜਲੀ। ਹੋਰ? ਕਿੱਦਾਂ? ਵਧੀਆ ਜੀ। ਤੁਸੀ ਸੁਣਾਓ?
ਮੈਂ ਵੀ ਵਧੀਆ, ਹਾਂਜੀ ਠੀਕ ਆਂ।
ਅੱਛਾ ਹੋਰ, ਘਰ ਸਾਰੇ ਠੀਕ-ਠਾਕ ਨੇ?
ਤਾਰੇ ਵਧੀਆ ਨੇ। ਤੁਸੀ ਦੱਸੋ, ਕਿਵੇਂ ਓ?
ਹਾਂਜੀ-ਹਾਂਜੀ ਸਭ ਵਧੀਆ।
ਹੋਰ ਦੱਸੋ?
ਹੋਰ, ਬਸ ਕੁਛ ਨੀ। ਤੁਸੀ ਦੱਸੋ ਰੋਟੀ ਪਾਨੀ ਬਨਾ ਲਿਆ?
ਨਈ ਹਜੇ ਤਾਂ ਨਈ ਬਨਾਏਆ, ਹਜੇ ਤਾਂ ਰਾਤੀ ਅਸੀ ਨੌ ਵਜੇ ਖਾਂਦੇ ਨੇ। ਹਾਲੇ ਤਾਂ ਟਾਈਮ ਹੈਗਾ ਏ। ਹਾਂ, ਤੁਸੀ ਦੱਸੋ ਬਣਾ ਲਿੱਤਾ ਏ? ਨਈ ਹਜੇ ਤਾਂ ਸਾਰੇ ਅ ਸਾਡੀ ਭੈਣ ਆਂਦੀ ਆਈਆਂ ਹੋਈਆਂ ਨੇ। ਤਾਰੀ ਗੱਲਾਂ ਮਾਰਦੇ ਪਏ ਨੇ। ਅ ਹੋਰ ਕੀ ਆ ਛੇ ਅ ਓਂਦੇ ਬੱਚੇ ਗਲਾਈ ਕਰਦੇ ਪਏ ਨੇ।
ਅੱਛਾ। ਚੱਲ ਬੱਚਿਆਂ ਦਾ ਤਾਂ ਕੰਮ ਈ ਏ। ਹਾਂ।
ਤੁਸੀ ਦੱਸੋ ਕਿਤੇ ਘੁੰਮਨ ਨੀ ਗਏ ਛੁੱਟੀਆਂ 'ਚ ਤੁਸੀ?
ਨਾ ਹਜੇ ਨੀ ਸ਼ਾਇਦ ਆਪਾਂ ਪਰਸੋਂ ਜਾਈਏ ਅੰਮ੍ਰਿਤ
ਚਲੋ ਵਧੀਆ ਗੱਲ ਏ ਫੇਰ ਤਾਂ ਓਥੇ ਕਿੰਨਾ ਦਿਲ ਲੱਗਦਾ ਏ ਅੰਮ੍ਰਿਤਸਰ
ਸਈ ਗੱਲ ਏ ਬੋਹੋਤ।
ਮੇਰਾ ਵੀ ਬੋਤ ਦਿਲ ਕਰਦਾ ਪਿਐ ਅੰਮ੍ਰਿਤਸਰ ਜਾਨ ਦਾ। ਕੋਈ ਗੱਲ ਨੀ ਚੱਲਾਂਗੇ। ਤੇ ਕੋਮਲ ਨਾਲ ਗੱਲ ਹੋਈ ਸੀ ਤੇਰੀ?
ਆ ਹੋਈ ਸੀ ਮੇਰੀ ਓਂਝ। ਦੂਸਰੇ ਫ ਫੋਨ ਤੇ ਕਿਦੇ? ਕਿਸ ਬਾਰੇ?
ਅ ਘੁੰਮਣ ਬਾਰੇ। ਤੁਸੀ ਵੀ ਪਲੈਨ
ਹਾਂ ਕੈਨ ਕੈਂਦੀ ਹੀ ਮੈਂ ਕਿਆ ਲੈ ਸੋਮਵਾਰ ਵੀ ਚੱਲ ਗਿਐ, ਮੰਗਲਵਾਰ ਵੀ ਆੱਜ ਚੱਲੀ ਗਿਐ। ਮੈਂ ਕਿਆ ਘੁੰਮ-ਫੇਰ੍ਹ ਆਏ ਓ। ਕੇਂਦੀ ਮੇਰੇ ਜਨਮ ਦਿਨ ਤੇ ਕੇਂਦੀ ਫੇਰ ਬਨਾ ਲੇਨੇ ਆਂ।
ਆਈ ਕੈਂਦੀ ਪਈ ਸੀ ਓ ਕਾੱਲ ਮੈਨੂੰ ਕੈਂਦੀ, ਕੈਂਦੀ ਮੇਰੇ ਜਨਮ ਦਿਨ ਤੇ ਚੱਲਾਂਗੇ। ਮੈਂ ਕੈਂਦੀ ਮੈਂ ਤਾਂ ਮੇ ਤੇਰੇ ਜਨਮ ਦਿਨ ਦੀ ਤਰੀ ਤਰੀਕ ਵੀ ਭੁੱਲ ਗਈ ਆਂ ਕੇਂਦੀ ਡੁੱਬ ਕੇ ਮਰ ਜਾ।
ਕਿੰਨੀ ਤਰੀਕ ਏ, ਮੈਂ ਤਾਂ ਆਪ ਭੁੱਲ ਗੀ ਆਂ।
ਕੈਂਦੀ ਮੇਰੇ ਦਿਮਾਗ 'ਚ ਤਾਂ ਯਾਰ ਦੋ, ਦੋ, ਦੋ ਤਰੀਕ ਹੈਗੀ ਏ ਅਵਦੇ ਜਨਮ ਦਿਨ ਦੀ। ਦੋ ਹੈਗੀ ਏ।
ਅੱਛਾ, ਦੋ ਜੁਲਾਈ?
ਅ ਹਾਂ, ਦੋ ਜੁਲਾਈ ਦਾ ਹੈਗਾ ਏ। ਮੈਂ ਕੈਂਦੀ ਪਈ ਮੈਂ ਕਿਆ ਕੋਮਲ, ਮੈਂ ਨਾਂ ਤਰੀਕ ਓਂਝ ਤਾਂ ਮੇਰੇ ਦਮਾਗ 'ਚ ਹੈਗੀ। ਪਰ ਮੈਂ ਭੁੱਲ ਗੀ ਆਂ। ਮੈਨੂੰ ਪੱਕੀ ਤਰ੍ਹਾਂ ਅ ਹ ਯਾਦ ਨੀ ਹੈਗੀ। ਕੈਂਦੀ ਬੜੀ ਗੰਦੀਆਂ ਹੈਗੀਆਂ, ਕੈਂਦੀ
ਕੈਂਦੀ ਹੁਨ ਜੇ ਤਾਂ ਤੁਸੀ ਮੇਰੀ ਸਹੇਲੀਆਂ ਨੇ ਤੇ ਤਾਂ ਤੁਸੀ ਮੇਰੀ ਤਰੀਕ ਵੀ ਭੁੱਲ ਗੇ ਓ। ਮੈਂ ਕਿਆ ਸਾਨੂੰ ਕਿਐ ਮੈਂ ਕਿਆ ਗੋਰੀ ਦੀ ਤਾਂ ਯਾਦ ਹੈਗੀ ਏ, ਮੈਨੂੰ ਤੇ ਅੰਜਲੀ ਦੀ ਵੀ ਯਾਦ ਹੈਗੀ। ਕੈਂਦੀ ਹਾਂ-ਹਾਂ ਸ ਓ ਈ ਯਾਦ ਰੈਂਦੀਆਂ ਨੇ ਕੈਂਦੀ ਤੈਨੂੰ ਮੇਰੀ ਕਿ ਤੇ ਯਾਦ ਰੈਣੀ ਸੀ।
ਸਈ 'ਚ ਪਤਾ ਨੀ ਕੋਮਲ ਦੀ ਨਾ ਅਜੀਬ ਜੀ ਮਤਲਬ ਕਿ ਜਨਮ ਦਿਨ ਦੀ ਤਰੀਕ
ਦੇਖ ਆਬ, ਸਾਡੀ ਤਾਂ ਯਾਰ ਕੱਠੀ ਹੈਗੀ ਏ।
ਹਾਂ, ਮਿਕਸ ਜੀ
ਹਾਂ, ਓ ਕੋਮਲ ਦੀ ਮੈਨੂੰ ਯਾਦ ਰੈਂਦੀ ਤੇ ਅੰਜਲੀ ਦੀ ਵੀ ਯਾਦ ਰੈਂਦੀ ਏ।
ਅ, ਓ ਜੂਨ-ਜੁਲਾਈ 'ਚ ਥੋੜਾ ਜਿਆ ਓ ਹੋ ਜਾਂਦੈ। ਜੂਨ ਇੱਚ ਹੈਗੈ।
ਫੇਰ ਹਸਦੀ ਪਈ ਸੀ ਕੈਂਦੀ ਕਿੰਨੀ ਗੰਦੀਆਂ ਹੈਗੀਆਂ ਨੇ। ਕੈਂਦੀ ਤੁਸੀ ਮੇਰੀ ਕੀ ਜਨਮ ਦਿਨ ਮਨਾਉਣਾ ਕਹਿੰਦੀ ਤੁਸੀਂ ਮੇਰਾ ਤੁਸੀਂ ਮੇਰੀ ਤਰੀਕ ਹੀ ਭੁੱਲ ਗਏਓ ਮੈਂ ਕਿਹਾ ਕੋਈ ਨੀ ਤੇਰਾ ਜਨਮ ਦਿਨ ਅਸੀਂ ਮਨਾ ਲਵਾਂਗੇ
ਸਹੀ ਗੱਲ ਐ
ਘੁੰਮਣ ਉੱਥੇ ਕਹਿੰਦੀ ਪਈ ਸੀ ਕਹਿੰਦੀ ਚਲੋ ਗੁਰਦੁਆਰੇ ਚਲੇ ਜਾਵਾਂਗੇ ਕਹਿੰਦੀ ਜਨਮ ਦਿਨ ਵੀ ਮੰਨ ਜਾਏਗਾ ਵਧੀਆ ਮੈਂ ਕਿਹਾ ਚਲ ਆ ਵੀ ਚੰਗੀ ਗੱਲ ਏ
ਹਾਂ
ਤੇ ਅੰਜਲੀ ਕਹਿੰਦੀ ਪਈ ਸੀ ਕਹਿੰਦੀ ਮੰਨਤ ਹਵੇਲੀ ਚਲਾਂਗੇ
ਅਹੀਂ ਹੁਣ ਜਾਣਾ ਉੱਥੇ ਅੰਮ੍ਰਿਤਸਰ ਤੇ ਜਾਂਦੇ ਵਕਤ ਉੱਥੇ ਹੀ ਰੁਕ ਣਾਕਕਾ ਹਵੇਲੀ 'ਚ
ਚਲੋ ਵਧੀਆ ਯਾਰ ਇਹ ਯਾਰ ਵਧੀਆ ਹੈਗਾ ਉੱਥੇ ਵੀ ਹੈਨਾ ਹਾਂ ਉਹ ਵੀ ਹੈਗਾ ਏ ਮੈਂ ਹਾਂ ਉਹ ਤਾਂ ਵੇਖਿਆ ਨੀ ਮੈਂ ਪਰ ਹਵੇਲੀ ਮਨੰਤ ਹਵੇਲੀ ਬਾਹਰੋਂ ਵੇਖਿਆ ਵੇ
ਅਹੀਂ ਜਦੋਂ ਵੀ ਜਾਂਦੇ ਸੀ ਨਾ ਗੋਲਡਨ ਹਟ 'ਚ ਹੀ ਰੁਕਦੇ ਸੀ ਤੇ ਇਸ ਵਾਰੀ ਮਨੰਤ ਹਾਂ ਵਧੀਆ ਬਹੁਤ ਤੇ ਹਾਂ ਮਤਲਬ ਕਿ ਸਾਫ਼ ਸੁਥਰੀ ਚੀਜ਼ ਏ
ਹੈਂ
ਹਾਂ ਬਾਕੀ ਬਾਥਰੂਮਸ ਸਭ ਤੋਂ ਵੱਡੀ ਚੀਜ਼ ਹੁੰਦੀ ਬਾਥਰੂਮਸ ਸਾਫ਼ ਹੋਣ ਤੇ ਬਹੁਤ ਬਹੁਤ ਸਾਫ ਨੇ ਉੱਥੇ ਹਾਂ ਉੱਥੇ ਤਾਂ ਬਹੁਤ ਸਾਫ ਨੇ ਇੰਨੀ ਵਧੀਆ ਖੁਸ਼ਬੂ ਏ ਅੰਦਰ ਹਾਂ ਬਾਕੀ
ਤਾਂ ਆਉਦੇ ਜਾਂਦੇ ਰਹਿੰਦੇ ਹੋ ਤਾਂ ਕਰਕੇ
ਹਾਂ ਅਸੀਂ ਜਿਵੇਂ ਹਰ ਮਹੀਨੇ ਬਾਬਾ ਜੀ ਉੱਥੇ ਗੁਰਦੁਆਰੇ ਜਾਂਦੇ ਹਾਂ
ਤੁਸੀਂ ਹੇਮਕੁੰਡ ਸਾਹਿਬ ਗਏ ਹੋਏ ਹੋ
ਨਾ ਇੱਕ ਵਾਰੀ ਵੀ ਨੀ ਗਈ ਮੈਂ ਜੀ ਤਾਂ ਬੜਾ ਕਰਦਾ ਹੈ
ਹਾਂ ਯਾਰ ਇਹ ਯਾਰ ਉੱਥੇ ਨੀ ਹੈਗਾ ਏ ਉਹ ਇਹ ਹੇਮਕੁੰਡ ਇੱਥੇ ਨੀ ਹੈਗਾ ਕਿ ਕਹਿੰਦੇ ਪਏ ਨੀ ਯਮਨਾ ਨਗਰ ਤੋਂ ਅੱਗੇ ਜਾ ਕੇ ਪਤਾ ਨੀ ਕਿੱਥੇ ਜ਼ਿਆਦਾ ਦੂਰ ਨਹੀ ਹੈਗਾ ਹਾਂ ਹਿਮਾਚਲ ਵਾਲੀ ਸਾਈਡ ਹੈਗਾ ਏ ਹੇਮਕੁੰਡ ਸਾਡੇ ਘਰ ਦੇ ਗਏ ਹੋਏ ਗਏ ਹੋਏ ਸੀ ਹੁਣ ਹਾਂ ਉੱਥੇ ਚੜਾਈ ਹੈਗੀ ਤੇ ਕਾਰ ਵੀ ਬੜੀ ਧਿਆਨ ਨਾਲ ਚਲਾਉਣੀ ਪੈਂਦੀ ਹੈ ਉੱਥੇ ਤਾਂ
ਹਾਂ ਬਾਕੀ ਪੈਦਲ ਚੜਾਈ ਚੜ੍ਹਨੀ ਪੈਂਦੀ ਏ ਪਤਾ ਨੀ ਛੇ ਸੱਤ ਕਿਲੋਮੀਟਰ 'ਚ ਬਰਫ਼ 'ਚ
ਹਾਂ ਉੱਥੇ ਤੇ ਬਹੁਤ ਉਹ ਹੈਗੀ ਏ
ਹਾਂ ਬਹੁਤ ਬਰਫ਼ ਹੁੰਦੀ ਏ ਤੇ ਠੰਢ ਬਹੁਤ ਉੱਥੇ ਤੇ
ਹਾਂ ਠੰਡ ਵੀ ਬਹੁਤ ਏ ਤੁਹਾਨੂੰ ਚੋਟ ਲੱਗ ਜਾਣੀ ਥੱਲੇ ਉਤਰ ਜਾਓ ਮੂੰਹ ਫੜਵਾਣਾ ਇੱਥੇ ਬਤਮੀਜ਼ ਜੇ ਇਹਨਾਂ ਨੂੰ ਆ ਵੇਖ ਹੈਂ
ਅੱਛਾ। ਮੈਂ ਮੇਰੇ ਮਾਸੀ ਉੱਥੇ ਗਏ ਹੋਏ ਨੇ ਕਸ਼ਮੀਰ। ਤੇ ਉੱਥੇ ਹਾਂ ਕਹਿੰਦੇ ਕਿ ਇੰਨੀ ਠੰਡ ਉਹਨਾਂ ਨੇ ਟੋਪੀਆਂ ਜਰਾਬਾਂ ਕੋਟੀਆਂ ਪਾਈਆਂ ਹੋਈਆ।
ਕਹਿੰਦੇ ਸਾਨੂੰ ਵੀ ਲੈ ਜਓ ਇੱਥੇ ਇੰਨੀ ਗਰਮੀ।
ਉਹ ਤਾਂ ਸਾਨੂੰ ਕਹਿਦੇ ਹੀ ਕਹਿੰਦੇ ਚੱਲ ਉਹ ਫਿਰ ਕੋਈ ਫੈਮਿਲੀ ਦਾ ਹੋਏ ਵੀ ਹੋਏ ਨਾ ਥੋੜਾ ਜਿਹਾ।
ਗੱਲ ਹੈਗੀ ਯਾਰ
ਹਾਂ ਬਾਕੀ ਉੱਧਰ ਦਾ ਮਾਹੌਲ ਵੀ ਕਸ਼ਮੀਰ ਦਾ ਅਲੱਗ ਹੀ ਹੈ। ਉਹਨੂੰ ਵੀ ਕਹਿਣ ਦੇ ਹੀ।
ਫੇਰ ਉਹ ਹਾਂ ਉਹ ਤਾਂ ਕੋਲੇਜ, ਕਲਾਸਾਂ ਲੱਗ ਲੱਗਣ ਲੱਗ ਪਇਆਂ ਨੇ ਉਹਨਾਂ ਦੇ, ਅੱਛਾ ਇੱਕ ਤਰੀਕ ਤੋਂ ਚਲ ਯਾਰ ਆ ਈ ਰੇ ਕੋਲਜਾ ਤੇ ਚਾ ਫਰੀ ਵੀ ਨੀ ਕਰਦੇ ਆ ਹੈਨਾ।
ਸਹੀ ਗੱਲ ਏ।
ਕੀ ਕਰੀਏ ਵਿਚਾਰੇ, ਮੇਰੀ ਤਾਂ ਹੁਣ ਛੁੱਟੀਆਂ ਹੀ ਛੁੱਟੀਆਂ ਨੇ।
ਅੱਛਾ, ਕਿਉਂ
ਹੋਰ ਕੀ, ਮੇਰਾ ਹੋ ਤਾਂ ਗਿਆ ਏ ਕੋਲਜ ਪੂਰਾ।
ਅੱਛਾ ਹੋ ਗਿਆ ਕੰਪਲੀਟ, ਮੈਨੂੰ ਤਾਂ ਪਤਾ ਹੀ ਨਹੀਂ ਸੀ।
ਨਾ ਕੋਲਜ ਤਾਂ ਹੋ ਗਿਆ। ਬਸ ਹੁਣ ਮੈਂ ਫ੍ਰਰੀ ਹਾਂ। ਕੱਪੜੇ ਸਿੱਖਦੀ ਪਈ ਹਾਂ ਸਿਲਾਈ ਦੇ।
ਅੱਛਾ ਕਿੱਥੋਂ ਸਿੱਖਣ ਦੀ ਆ, ਮੈਂ ਵੀ ਸਿੱਖਣੀ ਹੈ ਯਾਰ ਸਿਲਾਈ।
ਆਹ ਇੱਥੇ ਕਲੋਨੀਆਂ ਚ ਨੀ ਹੈਗੀ, ਉਹ ਤੂੰ ਤੈਨੂੰ ਤਾਂ ਜਾਣਦੀ ਵੀ ਐ ਉਹ।
ਕੌਣ ਹੈ?
ਹਰਮਨ ਦੀ ਚਾਚੀ।
ਕੌਣ ਹਰਮਨ ਦੀ ਚਾਚੀ? ਰੇਖਾ।
ਹਾਂ ਰੇਖਾ।
ਸਹੀ ਸੀ ਸਿਖਾਉਂਦੀ ਏ।
ਹਾਂ ਵਧੀਆ ਸਿਖਾਉਦੀ ਆ। ਮੈਂ ਜਾਂਦੀ ਹਾਂ ਉਨਦੇ ਕੋਲ। ਹਾਂ ਜਿੰਦਾਂ ਪਾਰਲਰ ਵੀ ਹੈਗਾ ਐ। ਤੈ ਮੈਂ ਤੇਰੇ ਬਾਰੇ ਦੱਸਦੀ ਪਈ ਸੀ ਉਹਨੂੰ, ਕਹਿੰਦੀ ਹਾਂ ਉਹ ਗੋਰੀ। ਤਾਂ ਮੈਨੂੰ ਪਤਾ ਇਹ ਕਹਿੰਦੀ। ਮੈਂ ਕਿਹਾ ਹਾਂ ਮੇਰੀ ਸਹੇਲੀਆਂ ਹੈਗੀਆਂ ਨੇ, ਮੈਂ ਕਿਹਾ ਓਹ।
ਅੱਛਾ, ਸਹੀ ਪੈਸੇ ਲੈਂਦੇ ਨੇ ਕਿ?
ਪੈਸੇ ਤਾਂ ਲੈਂਦੀ ਉਹ। ਪੈਸੇ ਤਾਂ ਹਜ਼ਾਰ ਰੁਪਏ ਹੀ ਹੈਗੇ ਨੇ, ਜਿਵੇਂ ਹਾਂ ਮਹੀਨੇ ਦੇ ਹਜ਼ਾਰ ਰੁਪਏ ਹੈਗੇ ਨੇ। ਨਹੀਂ- ਨਹੀਂ ਮਹੀਨੇ ਦੇ ਹਜ਼ਾਰ ਰੁਪਏ ਹੈਗੇ ਨੇ।
ਕਿੰਨੇ? ਕਿੰਨੀ ਦੇਰ ਚ ਸਿਖਾ ਦੇਣਦੀ ਕਹਿੰਦੇ।
ਉਹ ਮੈਂ ਆਪਣੇ ਉੱਤੇ ਹੈਗੀ ਐ ਯਾਰ, ਜੀਵੇੈਂ ਅੱਧੀ ਕੁੜੀਆਂ ਤਾਂ ਉਨਦੇ ਕੋਲ ਬੈਠੇ ਠਿਆਂ ਹੋਇਆ ਨੇ ਦੋ- ਦੋ ਮਹੀਨੇ ਹੋ ਗਏ ਉਹਨਾਂ ਨੂੰ। ਹਜੇ ਵੀ ਚੰਗੀ ਤਰਾਂ ਆਉਂਦਾ ਨੀ ਹੈਗਾ। ਪਰ ਮੈਂ ਜਿਵੇਂ ਗਈ ਹਾਂ ਨਾ, ਮੈਨੂੰ ਮੈਂ ਅਠਾਰਾਂ ਤਰੀਕ ਤੋਂ ਜਾਣ ਲੱਗੀ ਸੀ।
ਅੱਛਾ- ਅੱਛਾ ਮੈਨੂੰ ਵੀ ਦੱਸ ਦਿੰਦੀ, ਮੈਨੂੰ ਵੀ ਨਾਲ ਲੈ ਜਾਂਦੀ।
ਫੇਰ ਤੁੰ ਹੁਣ ਆ ਜੇਆ ਕਰ ਮੈਨੂੰ ਹਾਲੇ ਪੰਜ ਦਿਨ ਤਾਂ ਹੋਏ ਨੇ।
ਅੱਛਾ, ਮੈਂ ਵੀ ਜਾਣਾ ਯਾਰ।
ਆਜਿਆ ਕਰ ਪਾਗਲ, ਮੈਂ ਗਿਆਰਾਂ ਵਜੇ ਜਾਂਦੀ ਹਾਂ। ਤੇ ਮੈਂ ਢਾਈ ਵਜੇ ਘਰੇ-
ਯਾਰ ਹੋਰ ਕੁਛ ਨੀ ਬੰਦਾ ਆਪਣੇ- ਆਪਣੇ ਸੂਟ ਸੀ ਲੈ ਨਾ, ਉਹੀ ਬਹੁਤ ਹੁੰਦਾ ਐ।
ਮਹਿੰਗਾਈ ਹੋਈ ਪਈ ਆ ਅੱਜ ਕੱਲ।
ਸਹੀ ਗੱਲ ਏ ਕੁਛ ਇੱਕ ਬੰਦੇ ਦੂਸਰੇ ਨਖਰੇ ਵੀ ਕਰਦੇ ਨੇ ਏਦਾਂ ਦਾ ਨੀ ਸੀਣਾ, ਏ-
ਹਾਂ ਆਪ ਜਿਵੇਂ ਅੱਜ ਕੱਲ ਤੂੰ ਵੇਖਿਆ ਕਿੰਨੇ- ਕਿੰਨੇ ਡਿਜ਼ਾਇਨ ਦਾ ਸੂਟ- ਚੱਲੇ ਹੋਏ ਨੇ।
ਹਾਂ ਕੋਮਲ ਤਾਂ ਖੁੱਦ ਸੀ ਲੈਂਦੀ ਆ ਆਪੇ ਹੀ।
ਕੋਮਲ ਨੇ ਤਾਂ ਸਿੱਖ ਲਿੱਤੀ ਸੀ, ਜਦੋਂ ਆਪਾਂ ਸਕੂਲੇ ਸੀ। ਉਦੋਂ ਪੱਕੀ ਹੋ ਗਈ ਏ ਉਹ, ਸਾਡੇ ਵਰਗੇ ਇੱਥੇ, ਹੋਰ ਕੀ ਕੰਮ ਤਾਂ ਆਦੀ ਏ ਪਾਗਲ, ਆਪਣੇ ਜੋਗੇ ਤੇ ਹੋ ਜਾਂਗੇ ਆਪਾਂ।
ਹਾਂ, ਮੇਰੀ ਮਾਮੇ ਦੀ ਕੁੜੀ ਏ ਨਾ ਤਨੁ, ਤੈਨੂੰ ਪਤਾ ਈ ਐ। ਤੈਨੂੰ ਪਤਾ ਈ ਐ ਮੇਰੇ ਮਾਮੇ ਦੀ ਕੁੜੀ ਐ, ਉਹ ਵੀ ਸਿਲਾਈ ਸਿੱਖਣ ਦੀ ਹੈ।
ਅੱਛਾ, ਉਹ ਵੀ ਸਿੱਖਣ ਦੀ ਏ। ਏ ਹੁਣ ਕੀ ਕਰਦੀ ਪਈ ਉਹ?
ਉਹ ਤਾਂ ਮਤਲਬ ਕਿ, ਜਿਵੇਂ ਮੇਰੇ ਮਾਮਾ ਹੀ ਡਾਕਟਰ ਨੇ ਤੇ ਮੇਰੇ, ਮੇਰੇ ਮਾਮਾ ਦਾ ਮੁੰਡਾ ਜਿਹੜਾ ਉਹ ਵੀ ਮਤਲਬ ਕਿ ਡੋ ਫਾਰਮੇਸੀ ਦਾ ਹੀ ਕੋਰਸ ਕਰਨ ਦਇਹੀ ਹੋਗੀ ਕੰਪਲੀਟ ਉਹਦੀ, ਤੇ ਉਹ ਨਾ ਉਹਨੂੰ ਲੈਬੋਰੇਟਰੀ ਦਾ ਕੋਰਸ ਕਰਾਂਦੇ ਨੇ।
ਹਾਂ।
ਹਾਂ। ਉਹ ਲੈਬੋਰੇਟਰੀ ਦਾ ਕੋਰਸ ਕਰਨ ਦੀ ਏ, ਜਿਵੇਂ ਐਕਸਰੇ- ਉਕਸਰੇ। ਸਹੀ ਗੱਲ ਏ। ਵਿੱਚੋਂ ਸਿਲਾਈ ਸਿੱਖਣ ਲੱਗ ਗਈਯਾਂ ਛੁੱਟੀਆਂ ਚ ਪਈਆਂ ਸੀ।
ਯਾਰ, ਉਂਣੀ ਚਾਹੀਦੀ ਏ ਸਿਲਾਈ ਪਾਗਲ ਸਭ ਸਭ ਕੁੱਛ ਸਿੱ ਰਖਣਾ ਚਾਹੀਦਾ ਏ ਬੰਦੇ ਨੂੰ, ਸਾਰਾ ਕੁਝ ਹੋਣਾ ਚਾਹੀਦਾ ਏ।
ਥਰੈਡਿੰਗ- ਥਰੂਡਿੰਗ ਵੀ ਸਿੱਖਲੈਣੀ ਏ ਮੈਂ ਤੇ।
ਮੈਂ ਤਾਂ ਕੋਮਲ, ਕੋਮਲ ਆਲਾ ਕਹਿੰਦੀ ਪਈ ਸੀ, ਪਰ ਯਾਰ ਉਹਦੇ ਚ' ਇੰਨੇ ਪੈਸੇ ਹੈਗੇ।
ਪੈਸੇ ਤਾਂ ਬਹੁਤ ਨੇ ਬਈ, ਪਰ ਸਿਖਾਉਂਦੇ ਵੀ ਵਧੀਆ ਨੇ ਕਹਿਣ ਦੀ ਹੀ।
ਹਾਂ ਸਿਖਾਂਦੀ ਤਾਂ ਵਧੀਆ ਨੇ, ਪਰ ਪੈਸੇ ਵੀ ਹੈਗੇ ਨੇ ਯਾਰ ਚਲੋ, ਬੰਦੇ ਕੋਲ ਹੋਵੇ। ਫੇਰ ਵੀ ਬੰਦਾ ਉਹ ਕਰ ਲੇ ਹੇਨਾ। ਤੂੰ ਸਿਲਾਈ ਸਿੱਖ ਕਰਣੀ ਹੋਈ ਤਾਂ ਚੱਲ ਦੱਸਦੀ, ਇਕੱਠੀ ਕੱਠੇ ਆ ਜਾ
ਨੀ ਯਾਰ, ਪਹਲੇ ਆ ਦਸ ਸਹੀ ਸਿਖਾਦੇ ਨੇ ਨਾ ਹੈ।
ਹਾਂ। ਹੁਣ ਤਕ ਮੈਂ ਉਹਨੂੰ ਮੈਂ ਪੰਜ ਦਿਨ ਗਈ ਆ। ਮੈਨੂੰ ਸਲਵਾਰ ਤੇ ਕੁੁਰ ਸਲਵਾਰ ਸੂਟ ਕੱਟਣਾ ਆ ਗਿਆ ਏ ਤੇ ਹੁਣ ਮੈਂ ਮੰਮੀ ਦਾ ਸੂਟ ਸੀਲਦੀ ਪਈ ਆ ਤੇ ਮੈਨੂੰ ਐਨ ਚੰਗੀ ਤਰ੍ਹਾਂ ਸਮਝ ਆ ਗਿਆ ਵੀ ਕਿਵੇਂ ਸੀਲਣਾ ਏ। ਮਤਲਬ ਕਿ ਉੰਂਝ ਸ਼ੁਰੂ ਚ' ਲੱਗਦਾ ਏ ਪਰ ਉੰਝ ਆਸਾਨ ਏ, ਤੇਰੇ ਲਈ ਤਾਂ ਬੋਤ ਈ ਆਸਾਨ ਹੋਣਾ। ਨਈ -ਨਈ। ਕੋਈ ਗੱਲ ਨੀ, ਆ ਜਗੀ ਆਪੇ ਮੈਨੂੰ ਵੀ ਅੰ ਜ ਲੱਗਦਾ ਸੀ ਮੈਂ ਵੀ ਤੇਰੇ ਵਾਂਗ ਈ ਡਰਦੀ ਸੀ, ਹੁਣ ਮੈਂਨੂੰ ਮੇਰੇ ਸਾਰੇ ਘਰਦੇ ਕਹਿੰਦੇ ਪਏ, ਕਹਿੰਦੇ ਕਦੋਂ ਸਿੱਖਣੇ ਨੇ ਤੂੰ ਕੱਪੜੇ ਸਾਰੀ ਕੁੜੀਆਂ ਸੀਦੀ ਪਈਆਂ ਨੇ ਆਪ। ਆਪਣੇ ਆਪ ਕਹਿੰਦੀ ਤੂੰ ਈ ਹੈਗੀ ਏ ਬਸ ਜਿਹੜੀ ਕੁੱਛ ਨੀ ਕਰਦੀ, ਮੈਂ ਕਿਹਾ ਮੈਂ ਹੁਣ ਤੁਹਾਨੂੰ ਕੱਪੜੇ ਈ ਸਿੱਖਦੀ ਆਂ ਮੈਂ ਕਿਹਾ ਪਹਿਲਾਂ।
ਸਹੀ ਗੱਲ ਏ, ਨਹੀਂ ਯਾਰ ਮੈਨੂੰ ਕਿਨੇ ਨਹੀ- ਨਹੀ ਕਿਹੇ ਨੇ ਕਿਹਾ ਤਾਂ ਨਹੀ। ਪਰ ਨਾ ਥੋੜਾ ਏ ਸਹੀ ਲੱਗਦਾ ਏ। ਕਿ ਬੰਦੇ ਨੂੰ ਆਉਂਦਾ ਹੋਏ ਨਾ ਇੱਕ ਵਾਰੀ- ਇੱਕ ਵਾਰੀ, ਸਿੱਖਿਆ ਹੋਏ ਤੇ ਸਹੀ ਰਹਿੰਦਾ ਅ। ਦੋ ਮਿੰਟ ਰੁਕੀ, ਦੋ ਮਿੰਟ
ਕੋਈ ਗੱਲ ਨੀ ਕਰਲਾ ਤੂੰ ਜੋ ਕਰਨਾ ਹੋਰ ਬਸ ਯਾਰ ਕੀ ਕਰੀਏ, ਮੈਂ ਉੱਥੇ ਜਾਂਦੀ ਹਾਂ ਫੇਰ ਮੈਂ ਘਰੇ ਆ ਕੇ ਬੱਸ ਫ੍ਰਰੀ ਆਈ ਇੱਕ ਫੇਰ ਹੁਣ ਤਾਂ
ਮੈਂ ਉੱਥੇ ਗਿਆਰਾਂ ਵਜੇ ਜਾਂਦੀ ਹਾਂ ਤੇ ਢਾਈ ਵਜੇ ਓਨੀ ਆ। ਸਾਢੇ ਤਿੰਨ ਘੰਟੇ ਹੋ ਈ ਜਾਂਦੇ ਨੇ ਮੈਨੂੰ
ਅੱਛਾ
ਫੇਰ ਵੀ ਉਂਝ ਤਾ ਯਾਰ ਦੋ ਹੀ ਇੱਥੇ ਕਹਿੰਦੇ ਪਏ ਨੇ ਆਹ ਨੀ ਹੈਗਾ ਦੇਵੀ ਮੰਦਿਰ ਦੇਵੀ ਮੰਦਿਰ ਚ ਆਏ ਹੋਏ ਨੇ ਸਿਖਾਣ ਵਾਲੇ ਕਹਿੰਦੇ ਦੋ ਸੌ ਰੁਪਏ ਲੈਂਦੇ ਪਏ ਨੇ ਪਰ ਮੈਂ ਉੱਥੇ ਗਈ ਨੀ ਯਾਰ ਵੀ ਉ ਕਿਵੇਂ ਦਾ ਸਿਖਾਂਦੇ
ਉੱਥੇ ਯਾਰ ਪਤਾ ਕੀ ਹੁਣ ਬੋਹਤ ਬੱਚੇ ਹੋਣਗੇ। ਏਥੇ ਜਿਵੇਂ ਕਿੰਨੇ ਕੁ ਕਿੰਨੀ ਕੁੜੀਆਂ ਨੇ
ਉੱਥੇ ਤਾਂ ਤਿੰਨ ਉਹ, ਬਾਜ਼ੀਗਰਾ ਦੀ ਕੁੜੀਆਂ ਹੁੰਦੀਆਂ ਨੇ ਤਿੰਨ ਪਈਆਂ ਜੀ ਦੀ ਅ ਤੇ ਇੱਕ ਮੈਂ ਜਾਂਦੀ ਆ ਚਾਰ ਹੀ ਹੈਗੀਆਂ ਨੇ ਅਸੀਂ।
ਅੱਛਾ ਮੈਂ ਵੀ ਆਵਾਂਗੀ, ਯਾਰ ਮੈਂ ਸ਼ਾਇਦ ਇੱਕ ਤਰੀਕ ਤੋਂ ਆਜਾ
ਕੋਈ ਗੱਲ ਨੀ ਤੂੰ ਤੈਨੂੰ ਜਦੋਂ ਟਾਈਮ ਲੱਗਿਆ ਆ ਜ ਤੂੰ ਮੈਂ ਵੀ ਤਾਂ ਆਉਂਦੀ ਪਈ ਆ ਕੱਠੇ ਸਿੱਖ ਲਾਂਗੇ ਉਨਦੇ ਵਰਗੀ ਤਾਂ ਗੱਲ ਹੈਗੀ ਵੀ ਨੀ
ਸਹੀ ਗੱਲ ਏ ਪੈਹੈ ਪਹਿਲੇ ਲਿਤੇ ਨੇ ਉਹਨਾਂ ਨੇ।
ਨਾ-ਨਾ ਸਾਰਾ ਕੁਛ ਸਿੱਖਣ ਤੋਂ ਬਾਦ, ਮੈਂ ਵੀ ਮਹੀਨੇ ਬਾਦ ਹੀ ਦਵਾਂਗੀ। ਹਾਂ ਲਾਸਟ ਵਿੱਚ ਮੈਂ ਵੀ ਮਹੀਨੇ ਤੋਂ ਬਾਅਦ ਦਵਾਗੀ। ਯਾਰ ਪਹਿਲਾਂ ਸਿੱਖ ਤਾਂ ਲਈਏ। ਹੁਣਦੀ ਯਾਰ ਉਂਜ ਹੁੰਦੀ ਅ ਪੀੜ ਤਾ ਹੈਗੀ ਹੈ, ਹੁਣ ਦੇੇਖ ਜੇ ਤੈਨੂੰ ਉਹ ਬਿਠਾਏਗੀ ਨਾ ਤੇ ਉਹਨਾਂ ਨੂੰ ਉਹਨੂੰ ਨਾ ਇੱਕ ਕੁੜੀ ਹਟਾਣੀ ਪਊਗੀ ਉਹਨਾਂ ਦੇ ਵਿੱਚੋਂ
ਅੱਛਾ, ਦੁਕਾਨ ਛੋਟੀ ਇੱਕ -ਇੱਕ ਤਾਂ ਉੱਥੇ ਉਹ ਥਰੈਡਿੰਗ ਵਾਲੇ ਵੀ ਆਂਦੇ ਰਹਿੰਦੇ ਨੇ।
ਹੋਰ ਉਹਦੇ ਚ ਅਸੀਂ ਕੱਪੜੇ ਸਿੱਲਦੇ ਰਹਿੰਦੇ ਹਾਂ ਤੇ ਕਟਿੰਗ ਕਰਦੇ ਰਹਿੰਦੇ ਆ ਤੇ ਨਾਲੇ ਉਹ ਆ ਸਾਨੂੰ ਛੱਡ ਕੇ ਥਰੈਡਿੰਗ ਕਰਦੀ ਰਹਿੰਦੀ ਐ, ਕਦੇ ਕਿਸੇ ਦਾ ਫੇਸ਼ੀਅਲ ਕਦੇ ਕਿਸੇ ਦਾ ਕੁਛ।
ਹਾਂ ਨਹੀਂ ਵੈਸੇ ਬੰਦਾ ਨਾ ਆਹ ਚੀਜ਼ਾਂ ਵੀ ਵੇਖ -ਵੇਖ ਕੇ ਸਿੱਖ ਹੀ ਜਾਂਦਾ
ਔਰ ਨਈ ਹੈਲਪ ਕੀ ਕਰਾਈਏ ਆਪਾਂ ਪਹਿਲਾਂ ਸੂਟ ਕੱਟੀਏ ਕਿ ਉਹਨਾਂ ਦੀ ਹੈਲਪ ਕਰਾਈਏ। ਕ ਕਹੇਗੀ ਉਹ ਕਹਿੰਦੀ ਤੁਸੀਂ ਸੂਟ ਕੱਟਣ ਆਏ ਓ ਇੱਥੇ ਯਾ ਥਰੈਡਿੰਗ ਸਿੱਖਣ ਆਏ ਓ ਉਨੇ ਫੇਰ ਸਾਨੂੰ ਆਹੀ ਕਹਿਣਾ ਏ
ਹ
ਪਰ ਆ ਏ ਯਾਰ ਬਸ ਵਧੀਆ ਏ ਚੱਲ ਕੋਮ ਗੋਰੀ ਠੀਕ ਐ ਚੰਗਾ।
ਠੀਕ ਅ ਓਕੇ